ਕੀ ਆ।
ਵਧੀਆ-ਵਧੀਆ, ਤੁਸੀਂ ਦੱਸੋ ਕੀ ਹਾਲ-ਚਾਲ?
ਸਭ ਵਧੀਆ ਜੀ,
ਹਾਂਜੀ, ਹਾਂਜੀ ਤੁਸੀਂ ਕਹਿ ਰਹੇ ਸੀ, ਕੋਈ ਬਸ ਮੈਂ ਕਿਹਾ ਚਲੋ। ਤੁਸੀਂ ਕਹਿ ਰਹੇ ਸੀ, ਗੱਲ ਕਰਨੀ ਹੈ ਮੈਂ ਆਪੋਂ ਪੁੱਛਣਾ ਕੀ ਗੱਲ ਕਰਨੀ ਹੈ, ਤੁਸੀਂ ਮੇਰੇ ਨਾਲ
ਹਾਂ ਮੈਂ ਬਸ ਉਹੀ ਪੁੱਛ ਰਹੀ ਸੀਗੀ, ਮੈਂ ਕਿਹਾ ਪੁੱਛੀਏ, ਕਿ ਅੱਜ ਕੱਲ੍ਹ ਜਿੱਦਾਂ ਬੱਚੇ ਬਹੁਤ ਲੇਟ ਨਾਈਟ ਤੱਕ ਜਾਗਦੇ ਰਹਿੰਦੇ ਹੈ। ਹੈਨਾ, ਤਾਂ ਕਿੱਦਾਂ ਬੱਚੇ ਨੂੰ ਜਲਦੀ ਟੈਮ ਨਾਲ ਸੁਲਾਇਆ ਜਾਏ, ਕੀ ਫਾਇਦਾ ਜ਼ਿਆਦਾ ਨੀਂਦ ਨਾ ਲੈਣ ਨਾਲ ਕੀ ਨੁਕਸਾਨ ਹੈ, ਜਦ ਜ਼ਿਆਦਾ ਨੀਂਦ ਨਾ ਪੂਰੀ ਹੋਏ ਤਾਂ,
ਹਾਂ ਦੇਖੋ ਅਹ ਦੇਖੋ ਅੱਜ-ਕੱਲ੍ਹ ਦੇਖੋ, ਤੁਸੀਂ ਸੁਣਿਆ ਹੀ ਹੋਏਗਾ, ਡਾਕਟਰ ਵੀ ਇਹੀ ਕਹਿੰਦੇ ਆ ਕਿ ਸੱਤ ਤੋਂ ਅੱਠ ਘੰਟੇ ਮਤਲਬ ਸੈਵਨ ਟੂ ਏਟ ਆਰਸ ਤੋਂ ਦੇਖੋ, ਸਲੀਪ ਬੜੀ ਜ਼ਰੂਰੀ ਹੈਗੀ। ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਮਾਈੰਡ ਹੈਗਾ, ਔਰ ਮਤਲਬ ਤੁਹਾਡਾ ਦਿਲ ਹੈਗਾ। ਸਾਰੀ ਚੀਜ਼ ਬੜੀ ਮਜ਼ਬੂਤ ਹੁੰਦੀ ਹੈਗੀ ਹੈ ਦੇਖੋ ਜ਼ਿਆਦਾ ਸੋਣਾ ਵੀ ਸਾਡੇ ਵਾਸਤੇ ਹਾਨੀਕਾਰਕ। ਸੁਣਿਆ ਹੀ ਹੋਏਗਾ ਕੰਮ ਸੋਣਾ ਵੀ ਔਰ ਜ਼ਿਆਦਾ ਸੋਣਾ ਵੀ। ਸੋਣਾ ਵੀ ਦੋਨੋ ਹੀ ਸਾਡੇ ਵਾਸਤੇ ਮਤਲਬ ਅਗਰ ਅਸੀਂ ਠੀਕ। ਉਹ ਨੀਂਦ ਪੂਰੀ ਲੈਂਦੇ ਆ ਤੇ ਇੱਕ ਤਾਂ ਸਾਡੀ ਬੋਡੀ ਨਾ ਐਨਰਜੀ ਵੀ ਰਹਿੰਦੀ ਹੈ ਤੁਸੀਂ ਕਦੇ ਦੇਖਿਆ ਹੋਏਗਾ। ਤੁਸੀਂ ਰਾਤ ਟਾਈਮ ਨਾਲ ਸੋ ਜਾਓ। ਸਵੇਰੇ ਟਾਈਮ ਨਾਲ ਉੱਠੋ ਤੇ ਤੁਹਾਡੀ ਬੋਡੀ ਹੈਗੀ ਨਾ ਉਹ ਬਿਲਕੁਲ। ਫੁਲ ਐਨਰਜੀ ਵਾਲੀ ਰਹੇਗੀ ਅਗਰ ਤੁਸੀਂ ਰਾਤ ਲੇਟ। ਸੋ ਗਏ ਸਵੇਰੇ ਲੇਟ ਉੱਠੋਗੇ ਤੇ ਤੁਸੀਂ ਨਾ ਐਕਟਿਵ ਨਹੀਂ ਰਹਿਣਾ ਸਾਰਾ ਦਿਨ।
ਹਮ ਬਿਲਕੁਲ ਹੈਡੇਕ ਰਏਗਾ ਸਾਡੇ। ਹਨਾ ਕਿਸੇ ਕੰਮ ਨੂੰ ਮਨ ਨੀ ਲੱਗੇਗਾ ਫੋਕਸ ਨਹੀਂ ਹੋਏਗਾ ਕੰਮ ਵਿੱਚ। ਕੁਛ ਕੰਮ ਕਰਨ ਨੂੰ ਮਨ ਨਹੀਂ ਕਰੇਗਾ ਹਮ ਬਿਲਕੁਲ।
ਫਿਰ ਇਹ ਕੀ ਫੋਕਸ ਰਹੇਗਾ। ਦੇਖੋ ਅਹ ਮਤਲਬ ਤੁਹਾਨੂੰ ਨਾ ਮਤਲਬ ਰਾਤੀ ਤੁਸੀਂ ਅਗਰ ਦੇਖੋ। ਆਰਾਮ ਨਾਲ ਸੌਂਦੇ ਹੋ ਤੇ ਤੇ ਤੈਨੂੰ ਨਾ ਟੈਸ਼ਨ ਨਹੀਂ ਹੁੰਦੀ ਕਿਉਂਕਿ ਅਗਰ ਬੰਦਾ। ਸੱਤ ਅੱਠ ਘੰਟੇ ਦੀ ਦੇਖੋ। ਅੱਜ ਕੱਲ ਹਰ ਲਾਈਫ ਦੇ ਅੰਦਰ ਬੰਦੇ ਦੀ ਬੋਡੀ ਦੇ ਅੰਦਰ। ਟੈਨਸ਼ਨਾਂ ਤੇ ਹੈਗੀਆਂ ਹੈਗੀਆਂ ਕੰਮ ਦੀ ਚਾਹੇ ਕਹਿ ਲਓ ਚਾਹੇ। ਪੜ੍ਹਾਈ ਦੀ ਕਹਿ ਲਓ। ਚਾਹੇ ਬਿਜਨਸ ਦੀ ਕਹਿ ਲਓ। ਨੋਰਮਲੀ ਇੱਕ ਹਾਊਸ ਵਾਈਫ ਵੀ ਹੁੰਦੀ ਹੈ ਉਹਨੂੰ ਵੀ ਟੈਂਨਸ਼ਨ। ਟੈਂਨਸ਼ਨ ਹੁੰਦੀ ਹੈਗੀ ਪਰ ਅਗਰ ਤੁਸੀਂ ਨੀਂਦ ਪੂਰੀ ਉਹ ਜਿਹੜੇ ਬਾਕੀ ਹੈਗੇ ਨਾ ਉਹ। ਟਾਈਮ ਤੁਸੀਂ।
ਹੈਲੋ ਹੈਲੋ ਹੈਲੋ ਹੈਲੋ। ਹੈਲੋ।
ਹਾਂਜੀ, ਹਾਂਜੀ, ਹਾਂਜੀ ਆਵਾਜ਼ ਆ ਰਹੀ ਹੈ ਮੇਰੀ?
ਹਾਂਜੀ ਹੁਣ ਆ ਰਹੀ ਹੈ ਇਕਦਮ ਆਵਾਜ਼ ਚਲੇ ਗਈ ਸੀ।
ਹਾਂ ਉਹੀ ਮੈਂ ਕਹਿ ਰਹੀ ਹਾਂ ਨਾ ਕਿ ਮਤਲਬ ਤੁਸੀਂ ਅਗਰ ਮਤਲਬ ਅ ਨੀਂਦ ਪੂਰੀ ਕਰੋਗੇ ਤਾਂ ਤੁਹਾਡੀ। ਬਿਲਕੁਲ ਐਨਰਜੀ ਪਾਵਰ ਹੈਗੀ ਉਹ ਸਟਰੋਂਗ ਰਹਿਣੀ ਹੈ, ਸਾਰੀ ਚੀਜ਼ ਮਤਲਬ ਤੁਹਾਡੀ ਮਜ਼ਬੂਤ ਰਹਿਣੀ ਹੈ। ਤੁਸੀਂ ਕਦੀ ਦੇਖਿਆ ਹੋਏਗਾ ਤੁਹਾਡਾ ਵੇਟ ਵੀ ਨਾ ਮਤਲਬ ਮੈਨੇਜੇਬਲ ਰਹਿੰਦਾ। ਕਿਉਂਕਿ ਤੁਸੀਂ ਜਿਹੜੇ ਹੈਗੇ। ਹੈਪੀ ਹਾਰਮੋਨਸ ਹੁੰਦੇ ਤੁਹਾਡੀ ਬੋਡੀ ਦੇ ਅੰਦਰ ਆੰਦੇ ਕਿਉਂਕਿ ਤੁਸੀਂ ਰਾਤ ਨੂੰ ਜ਼ਿਆਦਾ ਲੇਟ ਤੱਕ। ਅਗਰ ਜਾਗ ਕੇ ਕੁਛ ਵੀ ਕੰਮ ਕਰ ਰਹੇ ਹੋ ਈਵਨ ਚਾਹੇ ਪੜ੍ਹਾਈ ਵੀ ਕਰ ਰਹੇ ਹੋ। ਤੇ ਤੁਹਾਨੂੰ ਮਤਲਬ ਭੁੱਖ ਲੱਗੇਗੀ ਭੁੱਖ। ਭੁੱਖ ਲੱਗੇਗੀ ਜੇ ਤੁਸੀਂ ਕੋਈ ਜੰਕ ਫੂਡ ਖਾਓਗੇ, ਜਾਂ ਵੈਸੇ ਕੁਛ ਵੀ ਖਾਓਗੇ ਤੇ ਉਹ ਤੁਹਾਡੀ। ਬੋਡੀ ਵਾਸਤੇ ਕਿਉਂਕਿ ਰਾਤ ਦਾ ਟਾਇਮ ਜਿਹੜਾ ਹੁੰਦਾ ਨਾ ਸਾਡੀ ਬੋਡੀ ਵਾਸਤੇ ਡਿਟੋਕਸ ਦਾ ਹੁੰਦਾ ਨਾ। ਸੁਣਿਆ ਹੀ ਹੋਏਗਾ, ਡਾਕਟਰ ਕਹਿੰਦੇ ਆ ਰਾਤ ਨੂੰ ਸਾਡੀ ਬੋਡੀ ਡੀਟੋਕਸ ਹੁੰਦੀ ਹੈ।
ਹਮ, ਬਿਲਕੁਲ ਬੋਡੀ ਨੇ ਆਪਣਾ ਸਾਰਾ ਕੰਮ ਰਾਤ ਨੂੰ ਹੀ ਕਰਨਾ। ਆਪਣੀ ਬੋਡੀ ਨੂੰ ਰੈਸਟ ਦਿੰਦੇ ਹਾਂ ਕਦੀ। ਹਨਾ ਮਾਇੰਡ ਵੀ ਤਦੀ ਰੈਸਟ ਕਰਦਾ ਹੈ ਬੋਡੀ ਵੀ ਤਦੀ ਰੈਸਟ ਕਰਦੀ ਅੰਦਰੋਂ। ਤਾਂਈ ਨਾ ਅੱਜ ਕੱਲ੍ਹ ਜੋ ਬੱਚੇ ਲਾ ਰਾਤ। ਉਹ ਬਹੁਤ ਦੇਰ ਤੱਕ ਜਾਗਦੇ ਦੇਖੋ ਇਮਿਊਨਿਟੀ ਕਿੰਨੀ ਬੱਚਿਆਂ ਦੀ ਵੀਕ ਹੋ ਗਈ ਇਸੇ ਕਰਕੇ। ਹੈਨਾ ਮੈਟਾਪੋਲਿਜ਼ਮ ਬੱਚੇ ਦਾ ਬੇਕਾਰ ਹੋ ਗਿਆ, ਡਾਇਜੈਸਟ ਨਹੀਂ ਹੁੰਦਾ ਬੱਚੇ ਨੂੰ ਖਾਣਾ ਜਲਦੀ ਨਾਲ।
ਹੂੰ, ਅੱਜ -ਕੱਲ੍ਹ ਤੁਸੀਂ ਦੇਖਿਆ ਹੀ ਹੋਏਗਾ ਛੋਟੇ- ਛੋਟੇ ਬੱਚੇ ਵੀ ਬਿਮਾਰੀ ਨਾਲ ਜੂਝ ਰਹੇ ਆ। ਕਈ ਬੱਚਿਆਂ ਨੂੰ ਡਾਇਬਿਟੀਜ਼ ਹੈ, ਕਈਆ ਨੂੰ ਹਾਰਟ ਡਿਜ਼ਜ਼ਿਸ ਹੈਗੇ। ਕਿਉਂਕਿ ਬੱਚੇ ਨੀਂਦ ਪੂਰੀ ਨਹੀਂ ਕਰਦੇ ਨਾ ਬੱਚੇ ਨੂੰ ਸਿਰ ਦਰਦ ਰਹਿਣਾ। ਅੱਖਾਂ ਦੀ ਸਮੱਸਿਆ ਨਾਲ ਬੱਚੇ ਦੀ ਮਤਲਬ। ਇਮਿਊਨਿਟੀ ਪਾਵਰ ਵੀਕ ਹੋ ਹੀ ਜਾਣੀ ਹੈ ਆਪਣੇ ਆਪ।
ਹੂੰ, ਬਿਲਕੁਲ, ਬਿਲਕੁਲ ਹੂੰ, ਹੂੰ। ਫੇਰ ਅੱਛੀ ਨੀੰਦ ਲਈ, ਹਾਂਜੀ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਕਹੀਏ ਬੋਲੋ, ਬੋਲੋ, ਬੋਲੋ।
ਮੈਂ ਇਹ ਬੋਲ ਰਹੀ ਸੀ, ਮੈਂ ਕਿਹਾ ਫਿਰ ਅੱਛੀ ਨੀਂਦ ਲੈੈਲੀ ਕੀ ਤੁਸੀਂ ਕਰਦੇ ਹੋ, ਕਿ ਆਰਾਮ ਨਾਲ ਅੱਛਾ ਨਾ, ਰਿਲੈਕਸ ਹੋ ਕੇ ਨੀਂਦ ਆਏ, ਕੋਈ ਟੈਨਸ਼ਨ ਦਿਮਾਗ ਚੌੰ ਨਿਕਲ ਜਾਏ, ਕੀ ਕਰਦੇ ਹੋ ਉਹਦੇ ਲਈ ਤੁਸੀਂ।
ਦੇਖੋ ਸਭ ਤੋਂ ਵਧੀਆ ਗੱਲ ਤੇ ਇਹ, ਸਭ ਸੇ ਵੱਡੀ ਗੱਲ ਤੇ ਇਹੀ ਹੈ ਨਾ, ਕਿ ਤੁਸੀਂ ਰਾਤ ਨੂੰ ਜਿਹੜਾ ਡਿਨਰ ਟਾਈਮ ਹੈਗਾ। ਉਹ ਆਪਣਾ ਪਹਿਲੇ, ਕਰਕੇ ਸੋਚੋ ਕਿ, ਮਤਲਬ ਕੀ-ਕੀ ਕਰਨਾ ਹੈ। ਉਹਦਾ ਮਤਲਬ, ਦੇਖੋ, ਅਗਰ ਤੁਸੀਂ ਰਾਤ ਨੂੰ ਦਸ ਸਾਢੇ ਦਸ ਸੋਦੇ ਹੋ, ਤੇ ਤੁਹਾਡਾ ਸੱਤ ਸਾਢੇ ਸੱਤ ਤੱਕ, ਡਿੰਨਰ ਕੰਪਲੀਟ ਹੋਣਾ ਚਾਹੀਦਾ। ਹਨਾ, ਔਰ ਅਗਰ ਤੁਸੀਂ ਮਤਲਬ ਅਗਰ, ਔਰ ਦੂਜੀ ਗੱਲ ਇੱਕ ਤਾਂ ਥੋੜੀ ਜਿਹੀ ਵੋਕ ਵੀ ਕਰਿਆ ਕਰੋ। ਵੋਕ ਕਰਨ ਨਾਲ ਇੱਕ ਤੇ ਖਾਣਾ ਡਾਇਜੈਸਟ ਹੋਏਗਾ, ਤੁਹਾਡੀ ਬੋਡੀ ਵਿੱਚ ਐਨਰਜੀ ਪੂਰੀ ਰਹੇਗੀ। ਖਾਣਾ ਪੀਣਾ ਸਭ ਕੁਛ ਸਹੀ ਰਹਿੰਦਾ ਹੈ, ਤੇ ਬੰਦੇ ਨੂੰ ਨੀਂਦ ਵੀ ਪੂਰੀ ਆਉਂਦੀ ਹੈ ਤੇ ਨਾਲ ਰਿਲੈਕਸ ਨਾਲ ਪੈਰਾਂ ਦੀ ਰਿਲੈਕਸ, ਨਾਲ ਆਪਣੀ ਆਰਾਮ ਨਾਲ ਆਪਣੀ ਕਰੋ ਤਾਂ ਮਤਲਬ, ਐਕਸਰਸਾਈਜ਼ ਵਗੈਰਾ ਕਰੋ, ਮਾਇੰਡ ਰਿਲੈਕਸ ਕਰੋ, ਥੋੜਾ ਸਲੀਪਿੰਗ ਮੋਡ ਤੇ ਜਾਓਗੇ ਤੇ ਤੇ ਉ ਤੁਹਾਡੀ ਬੋਡੀ ਹੈਗੀ ਨਾ, ਬਿਲਕੁਲ ਰਿਲੈਕਸ ਆਏਗੀ। ਇੱਕ ਤੇ ਸਵੇਰੇ, ਰਾਤੀ ਜਲਦੀ ਸੋ, ਸਵੇਰੇ ਜਲਦੀ ਉਠੋ, ਤੇ ਦੋ ਕੰਮ ਤੁਸੀਂ ਤੁਸੀਂ ਕਰੋਗੇ ਤੇ, ਤੁਹਾਨੂੰ ਮਤਲਬ, ਰਿਲੈਕਸ ਜਾਏਗੀ ਤੁਹਾਡੀ ਬੋਡੀ ਨਾ।
ਬਿਲਕੁਲ, ਮੈਨੂੰ ਲੱਗਦਾ ਕਿ ਸੋਨ ਤੁਹਾਨੂੰ ਦਊ। ਤੁਹਾਡੇ ਬੱਲੇ ਫੋਰ ਜਿੰਨੇ ਵੀ ਆਪਣੇ ਗੈਜਟਸ ਨੇ, ਇਕ ਸਾਈਟ ਤੇ ਰੱਖ ਦੇਨੇ ਚਾਹੀਦੇ, ਕਿ ਨਹੀਂ ਹੁਣ ਯੂਜ ਨਹੀਂ ਕਰਨੇ ਅਸੀਂ। ਮੈਨੂੰ ਲੱਗਦਾ ਕਿ ਅੱਜ ਕੱਲ੍ਹ ਸਾਰੇ ਬਾਰਾਂ ਵਜੇ, ਮਤਲਬ ਜਦ ਤੱਕ ਤੁਸੀਂ ਸੋ ਨੀ ਰਹੇ ਈਵਨ, ਜਬਰਦਸਤੀ ਜਾਗ ਕੇ ਵੀ ਲੋਕੀ ਫੋਨ ਹੀ ਦੇਖਦੇ, ਕਿ ਨਹੀਂ ਫੋਨ ਦੇਖ ਲੈਂਨੇ ਥੋੜੀ ਦੇਰ ਹੋਰ। ਮੈਨੂੰ ਲੱਗਦਾ ਇਹ ਵੀ ਬਹੁਤ ਇੰਪੋਟੈਂਟ ਹੋ ਗਿਆ, ਕਿ ਬੱਚੇ ਸੁਣਦੇ ਨੇ ਜਾਂ ਵੱਡੇ ਵੀ ਨਹੀਂ ਸੁਣਦੇ, ਇਸੇ ਚੱਕਰ ਦੇ ਵਿੱਚ ਕਿ ਚਲੋ, ਥੋੜੀ ਦੇਰ ਫੋਨ ਦੇਖ ਲੈਂਨੈ ਆ।
ਨਈ-ਨਈ ਦੇਖੋ, ਅ ਤੁਸੀਂ ਜ਼ਿਆਦਾ, ਮਤਲਬ ਹਾਂ ਬਿਲ ਭੁਲਿਆ ਗੱਲ ਤੇ, ਤੁਸੀਂ ਬਿਲਕੁਲ ਕਹੀ ਗਈ ਕਿ ਮੋਬਾਈਲ ਫੋਨ ਜਿਹੜਾ ਹੈਗਾ, ਤੁਸੀਂ ਮਤਲਬ, ਆਪਣੇ ਕੋਲੋਂ ਦੂਰ ਰੱਖੋ। ਕਿਉਂਕਿ ਮਤਲਬ, ਉਹਦੇ ਨਾਲ ਵੀ ਹੋ ਜਾਂਦੀ ਹੈ, ਨਾਲ ਦੇਖੀ ਹੋਏਗਾ, ਅ ਮਤਲਬ ਅਗਰ ਤੁਸੀਂ, ਮਤਲਬ ਅ ਕੀ ਨਾਮ ਹੈ, ਕਰਵਟ ਲੈ ਕੇ ਸੋ ਜਾਂ ਮਤਲਬ, ਲੈਫਟ ਸਾਈਡ ਹੋ ਕੇ ਸੋ। ਤੇ ਵੀ ਨਾ, ਤੁਹਾਡੀ ਬੋਡੀ ਐਕਟਿਵ ਰਹਿੰਦੀ ਹੈਗੀ, ਤੇ ਨਾਲ ਤੁਹਾਨੂੰ ਨੀਂਦ ਵੀ ਜਲਦੀ-ਜਲਦੀ ਆਣ ਦੀ ਕੋਸ਼ਿਸ਼ ਹੁੰਦੀ ਹੈ, ਨਾਤੀ ਨਾਲ ਤੁਸੀਂ ਮਤਲਬ, ਅੱਖਾਂ ਬੰਦ ਕਰਕੇ ਮਾਇੰਡ ਰਿਲੈਕਸ ਕਰੋਗੇ, ਤੇ ਬੋਡੀ ਤੁਹਾਡੀ ਸਟਰੋਂਗ ਬਨੇਗੀ ਨਾ?
ਹਾਂ ਹਾਂ ਹਾਂ ਹਾਂ ਹਾਂ ਮ।
ਨਾਲ ਤੁਸ ਤੇ ਮਤਲਬ, ਜ਼ਿਆਦਾ ਧਿਆਨ ਨਾ ਦੋ ਤੁਸੀਂ, ਆਪਣੀ ਟੈਂਸ਼ਨ ਵਗੈਰਾ, ਨੀਂਦ ਨਾ ਪੂਰੀ ਕਰੋਗੇ ਤੇ ਫਿਰ ਦੇਖੋ, ਨੁਕਸਾਨ ਵੀ ਹੋਣਾ ਨਾ। ਤੁਹਾਡਾ ਜਿਹੜਾ ਮੈਟਾਬੋਲੋਜ਼ੀਅਮ ਆ, ਵੋ ਸਲੋ ਹੋ ਜਾਣਾ ਹੈ ਤੁਹਾਡੀ ਮਾਸ ਪੇਸ਼ੀਆਂ, ਬੜੀਆਂ ਕੱਢ ਜਾਵਾਂਗੀ। ਕਿਉਂਕਿ ਤੁਸੀਂ ਮਤਲਬ, ਜ਼ਿਆਦਾ ਟਾਈਮ ਅਗਰ ਸੋਦੇ ਰਹੋਗੇ, ਜਿਆਦਾ ਸੋਣ ਦੇ ਵੀ ਦੇਖੋ ਕਿੰਨੇ ਨੁਕਸਾਨ ਹੈਗੇ ਨਾ, ਕਿਉਂਕਿ ਮਤਲਬ, ਤੁਸੀਂ ਅਗਰ ਸਾਰਾ ਦਿਨ ਈ ਲੇਟੇ ਰਹੋਗੇ ਨਾ, ਤੁਸੀਂ ਕਦੇ ਦੇਖਣਾ ਤੁਹਾਡੀ ਬੋਡੀ ਨਾ, ਤੁਹਾਨੂੰ ਬਿਲਕੁਲ ਐਕਟਿਵ ਈ ਨਹੀਂ ਰਹਿਣੀ ਹੈਗੀ। ਮਤਲਬ, ਸਵੇਰੇ ਉੱਠੋਗੇ ਨਾ ਤਦ ਵੀ ਤੁਸੀਂ ਐਕਟਿਵ ਨਹੀਂ ਰਹਿਣਾ, ਕੀ ਮਤਲਬ, ਅੱਠ ਘੰਟੇ ਦੀ ਨੀਂਦ ਜ਼ਰੂਰੀ ਹੈਗੀ। ਇੱਕ ਤੇ ਨੀਂਦ ਦੀ ਗੋਲੀਆਂ ਨਾ ਲਓ ਬਿਲਕੁਲ ਵੀ, ਮੈਂ ਤੇ ਇਹ ਕਈ ਲੋਕਾਂ ਨੂੰ ਆਦਤ ਹੈ, ਨੀਂਦ ਨੀ ਆਈ ਤੇ ਨੀਂਦ ਦੀ ਹਾਂ, ਉਹ ਨੀਂਦ ਦੀ ਗੋਲੀ ਖਾ ਲਿੱਤੀ ਕਿ ਚਲੋ, ਨੀਂਦ ਆ ਜਾਏਗੀ। ਪਰ ਉਹ ਨੀਂਦ ਦੀ ਗੋਲੀ ਹੁੰਦੀ ਹੈ ਨਾ ਉਹ, ਸਾਨੂੰ ਐਡਿਕਸ਼ਨ ਹੋ ਜਾਂਦੀ ਹੈ ਅਤੇ ਫਿਰ, ਇਸ ਕਾਰਨ ਨਾ ਲੋਕਾਂ ਨੂੰ ਬੜੇ
ਕਿਤੇ ਨਾ ਕਿਤੇ, ਸਾਈਡਇਫੈਕਟ ਜ਼ਰੂਰ ਹੁੰਦਾ ਉਹਦਾ ਵੀ। ਕਿ ਥੋੜਾ ਟਾਇਮ ਤਾਂ ਤੁਹਾਨੂੰ ਲੱਗਦਾ ਕਿ ਹਾਂ, ਬੋਡੀ ਰਿਲੈਕਸ ਹੋ ਗਈ ਹੈ। ਆਪਣਾ ਨੀਂਦ ਆ ਗਈ ਹੈ। ਪਰ ਉਹ ਬੋਡੀ ਨੂੰ ਲੱਗਦਾ ਕਿਤੇ ਨਾ ਕਿਤੇ ਜ਼ਰੂਰ ਨੁਕਸਾਨ ਵੀ ਕਰਦੀ ਹੈ ਉਹ ਚੀਜ਼
ਹਾਂ ਉਹ ਤੇ ਹੈ ਹੀ ਕਿਉਂਕਿ ਬੰਦਾ ਜਦ ਤੱਕ ਸੌਦਾ ਨਹੀਂ ਹੈਗਾ ਪ੍ਰੋਪਰ ਨੀਂਦ ਨਹੀਂ ਪੂਰੀ ਕਰੇਗਾ ਮਤਲਬ ਅੱਧ ਅੱਧ ਘੰਟੇ ਦੀ ਤੁਹਾਡੇ ਹਾਰਮੋਨਸ ਵੀ ਹੈਗੇ ਨਾ ਜਿਹੜੇ ਅਗਰ ਤੁਸੀਂ ਜ਼ਿਆਦਾ ਸੋ ਗੇ ਘੱਟ ਸੋ ਗਏ ਤੁਹਾਡੇ ਹਾਰਮੋਨਸ ਵੀ ਹੈਗੇ ਨਾ ਉਹ ਵੀ ਵਿਗੜ ਜਾਣਗੇ ਨਾ ਕਿਉਂਕਿ ਹਾਰਮੋਨਸ ਵੀ ਯਾਦ ਤੁਹਾਨੂੰ ਭੁੱਖ ਨੀ ਲੱਗਣੀ ਹੈ ਤੇ ਯਾਦ ਬਹੁਤ ਭੁੱਖ ਲੱਗਣੀ ਹੈਗੀ ਫਿਰ ਤੁਹਾਨੂੰ ਸ਼ਾਇਦ ਜੰਗ ਫੂਡ ਖਾਣ ਦਾ ਵੀ ਮਨ ਕਰੇਗਾ ਜੰਕ ਫੂਡ ਖਾਓਗੇ ਤੇ ਤੁਹਾਨੂੰ ਮੋਟਾਪਾ ਆਏਗਾ ਇਸ ਕਾਰਨ ਇਹ ਵੀ ਬੜਾ ਦਿੱਕਤ ਵਾਲਾ ਕੰਮ ਹੋ ਜਾਏਗਾ
ਬਿਲਕੁਲ ਬਿਲਕੁਲ ਇਹੀਓ ਹੈ। ਰਾਤ ਨੂੰ ਜਲਦੀ ਜਾ ਨਹੀਂ ਜੋ ਸੋ ਸੋ ਗੇ ਸਹੀ ਗੱਲ ਹੈ ਬਿਲਕੁਲ ਕੀ ਭੁੱਖ ਲੱਗੇਗੀ ਲੱਗੇਗੀ ਅਗਰ ਲੇਟ ਨਾਈਟ ਤੱਕ ਜਾਗਾਂਗੇ ਫਿਰ ਤਾਂ ਕੁਛ ਨਾ ਕੁਛ ਜ਼ਰੂਰ ਜੀਅ ਕਰਦਾ ਹੀ ਕੁਛ ਨਾ ਕੁਛ ਮੰਚਿੰਗ ਮੰਚਿੰਗ ਕਰਦੇ ਰਹੀ ਹੈ ਬੈਠੇ ਬੈਠੇ ਹੋਰ ਕੁਛ ਨ ਤਾਂ ਸਨੈਕਸ ਹੀ ਖਾ ਲਈਏ ਉਹ ਮੈਨੂੰ ਲੱਗਦਾ ਰੋਟੀ ਨਾਲੋਂ ਵੀ ਜ਼ਿਆਦਾ
ਹਾਂ ਉਹ ਤੇ ਹੈਗਾ ਦੇਖੋ ਰਾਤ ਦੀ ਨੀਂਦ ਹੋ ਹੈ ਉਹ ਆਪਣੀ ਮਤਲਬ ਪ੍ਰੋਪਰ ਸੁਣਿਆ ਹੀ ਹੋਵੇਗਾ ਸਾਡੀ ਬੋਡੀ 'ਚ ਇੱਕ ਤੋਂ ਤਿੰਨ ਲੀਵਰ ਜਿਹੜਾ ਹੈਗਾ ਸਾਡਾ ਡਿਟੋਕਸ ਦਾ ਅਗਰ ਅੱਜ ਕੱਲ ਦੇ ਬੱਚੇ ਸੌਦੇ ਹੀ ਰਾਤ ਦੇ ਦੋ ਤਿੰਨ ਵਜੇ ਹੈਗੇ ਤੇ ਉਹ ਕੀ ਹੁੰਦਾ ਉਹ ਦਾ ਲੀਵਰ ਕਿਵੇਂ ਡਿਟੋਕਸ
ਬਿਲਕੁਲ ਸਹੀ ਗੱਲ ਹੈ। ਹੂ ਬਿਲਕੁਲ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇਨਸਾਨ ਆਪਣਾ ਟਮਿੰਗ ਬਣਾਏ ਕਿ ਇਸ ਟਮ ਤੇ ਸੋਨਾ ਹੀ ਸੋਨਾ ਹੈ। ਚਾਹੇ ਕੋਈ ਵੀ ਕੰਮ ਹੈ ਚਾਹੇ ਕੋਈ ਕੰਮ ਰਹਿ ਜਾਏ ਲੇਕਿਨ ਇਸ ਟਾਈਮ ਤਾਂ ਅਸੀਂ ਸੋਹਣਾ ਹੈ।
ਹਨਾ ਲੋਕੀ ਬਸ ਹੋਈ ਨਾ ਟਾਈਮ ਆਪਣਾ ਜਦ ਸ਼ਡਿਊਲ ਆਪਣਾ ਸਭ ਨੇ ਖ਼ਰਾਬ ਕੀਤਾ ਹੋਇਆ ਕਿ ਕੋਈ ਗੱਲ ਨੀ ਨੀਂਦ ਦੀ ਤਾਂ ਇੱਕ ਘੰਟਾ ਲੇਟ ਪਲੱਬ ਜਲਦੀ ਏਦਾਂ ਉੱਡ ਜਾਂਗੇ ਕਰ ਲਵਾਂਗੇ ਨੀਂਦ ਨਾਲ ਕੰਪਰੋਮਾਈਜ਼ ਕਰ ਲਾਂਗੇ ਅਸੀਂ ਇਹ ਨ ਪਤਾ ਕਿ ਕੰਪਰੋਮਾਈਜ਼ ਕਰਨ ਨਾ ਬੋਡੀ ਖ਼ਰਾਬ ਹੋ ਜਾਂਦੀ ਹੈ ਆਪਣੀ
ਦੇਖੋ ਨੀਂਦ ਨਾਲ ਤਾਂ ਤੁਸੀਂ ਕੰਪਰੋਮਾਈਜ਼ ਕਰ ਹੀ ਨਹੀਂ ਸਕਦੇ ਕਿਉਂਕਿ ਦੇਖੋ ਨੀਂਦ ਜਿਹੜੀ ਹੈਗੀ ਸਾਡੇ ਸੈਲ ਹੁੰਦੇ ਹੈਗੇ ਬੋਡੀ ਦੇ ਅੰਦਰ ਅਗਰ ਅਸੀਂ ਸੌਦੇ ਹਾਂ ਤੇ ਉਹਨੂੰ ਰਿਪੇਅਰਿੰਗ ਦਾ ਕੰਮ ਉਹੀ ਕਰਦੇ ਹੈਗੇ ਨਾ ਸੋਣ ਵਾਲੇ ਮਤਲਬ ਨੀਂਦ ਦੇ ਦੇਖੋ ਕੀ ਫਾਇਦੇ ਹੈਗੇ ਇੱਕ ਤੇ ਸਾਡਾ ਬੋਡੀ ਰਿਲੈਕਸ ਹੁੰਦੀ ਹੈਗੀ ਸਾਡਾ ਮਾਇੰਡ ਰਿਲੈਕਸ ਹੁੰਦਾ ਹੁੰਦਾ ਸਾਡੀ ਕੰਸਟ੍ਰੇਸ਼ਨ ਪਾਵਰ ਵੀ ਵੱਧਦੀ ਹੈਗੀ ਤੁਸੀਂ ਦੇਖਿਆ ਹੋਏਗਾ ਜਿਸ ਦਿਨ ਤੁਸੀਂ ਦੋ ਚਾਰ ਦਿਨ ਅਗਰ ਐਵੇਂ ਹੋਏ ਕਿ ਤੁਹਾਡੀ ਨੀਂਦ ਨਾ ਪੂਰੀ ਹੋਵੇ ਨਾ ਤੇ ਤੁਹਾਡੀ ਯਾਦਸ਼ ਹੈ ਨਾ ਉਹ ਆਪਣੇ ਆਪ ਹੀ ਨਾ ਤੁਹਾਨੂੰ ਲੱਗੇਗਾ ਸ਼ਾਇਦ ਮੈਂ ਐ ਚੇਜ਼ ਬੋਲ ਰਹੀ ਹਾਂ ਇਹ ਚੀਜ਼ ਬੋਲ ਰਹੀ ਹਾਂ ਦੇਖੋ ਕਿਉਂਕਿ ਟੈਂਸ਼ਨ ਫਰੀ ਹੋ ਜਾਂਦਾ ਬੰਦਾ ਬਿਮਾਰੀਆਂ ਨਾਲ ਬਚਦਾ ਹੈਗਾ ਦੇਖੋ ਸਰੀਰ ਦੀ ਮੁਰੰਮਤ ਵੀ ਹੁੰਦੀ ਹੈ ਤੁਹਾਡਾ ਮੂਡ ਵੀ ਵਧੀਆ ਰਹੇਗਾ
ਬਿਲਕੁਲ ਬਿਲਕੁਲ ਬਿਲਕੁਲ ਹਾਂ ਬਿਲਕੁਲ ਮੈਨੂੰ ਲੱਗਦਾ ਵੇਟ ਵੀ ਜੋ ਅੱਜ ਕੱਲ ਇੰਨਾ ਲੋਕੀ ਬੱਚੇ ਵੀ ਹੈ ਸਿਆਣੇ ਵੀ ਵੇਟ ਉਵਰ ਵੇਟ ਹੋਰਿਆ ਜੋ ਉਹੀ ਗੱਲ ਲੋਕੀ ਟਾਈਮ ਨਾਲ ਸੁਣਦੇ ਨਹੀਂ ਹੈ ਟਾਈਮ ਨਾਲ ਉੱਠਦੇ ਨਹੀਂ ਹੈ ਉਸ ਕਰਕੇ ਵੀ ਬੱਚਿਆਂ ਦਾ ਸਭ ਦਾ ਵੇਟ ਬਹੁਤ ਜ਼ਿਆਦਾ ਓਵਰ ਹੁੰਦਾ ਜਾ ਰਿਹਾ ਬੀਪੀ ਦੀ ਕਿੰਨੀ ਪ੍ਰੋਬਲਮ ਦੇਖੋਗੀ ਬੱਚਿਆਂ ਨੂੰ ਵੀ ਵੱਡਿਆਂ ਨੂੰ ਤਾਂ ਹੈ ਹੀ ਹੈ। ਬੀਪੀ ਦੀ ਸਮੱਸਿਆ ਤਾਂ ਆਮ ਹੀ ਹੋ ਗਈ ਹੈ।
ਦੇਖੋ ਤੁਸੀਂ ਜਲਦੀ ਸੋ ਕੇ ਜਲਦੀ ਉੱਠੋਗੇ ਤੇ ਤੁਹਾਨੂੰ ਬ੍ਰੇਕਫਾਸਟ ਦਾ ਟਾਈਮ ਵੀ ਮਿਲਣਾ ਹੈ ਨਾ ਜਿਹੜਾ ਬੰਦਾ ਬ੍ਰੇਕਫਾਸਟ ਕਰਦਾ ਉਹ ਪੂਰਾ ਦਿਨ ਹੈਲਦੀ ਰਹਿੰਦਾ ਤੁਸੀਂ ਉੱਠਣਾ ਹੀ ਗਿਆਰਾਂ ਵਜੇ ਤੇ ਬ੍ਰਕ ਬ੍ਰੇਕਫਾਸਟ ਦਾ ਟਾਈਮ ਤੇ ਤੁਹਾਡਾ ਗਿਆ ਮਤਲਬ ਜਿਹੜਾ ਸਾਨੂੰ ਬਹੁਤ ਇਹਨੂੰ ਨਿਊਟ੍ਰਸ਼ਨ ਮਿਲਣਾ ਚਾਹੀਦਾ ਜਿਸ ਟਾਇਮ ਨੂੰ ਉਹ ਟਾਈਮ ਦਾ ਨਿਊਟ੍ਰਿਸ਼ਨ ਖਤਮ ਹੋ ਗਿਆ। ਅਤੇ ਬੋਡੀ ਅਨਹੈਲਦੀ ਹੋ ਜਾਂਦੀ ਹੈ ਨਾ।
ਬਿਲਕੁਲ ਬਿਲਕੁਲ ਉਹੀ ਹੈ ਕਿ ਹਰ ਇੱਕ ਕੰਮ ਹਰ ਟਾਈਮ ਦੇ ਨਾਲ ਹੀ ਹੋਣਾ ਚਾਹੀਦਾ ਜ਼ਰੂਰੀ ਹੈ। ਕਿ ਟਾਈਮ ਨਾਲ ਸੋ ਟਾਈਮ ਨਾਲ ਉੱਠੋ ਟਾਈਮ ਨਾਲ ਐਕਸਰਸਾਈਜ਼ ਕਰੋ। ਸਾਰਾ ਕੁਛ ਟਾਈਮਿੰਗ ਆਪਣਾ ਬਹੁਤ ਜ਼ਰੂਰੀ ਹੈ।
ਹਾਂਜੀ ਹਾਂਜੀ ਚਲੋ ਤੁਹਾਡੇ ਨਾਲ ਇਸ ਗੱਲ ਤੇ ਡਿਸਕਸ ਕਰਕੇ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ
ਓਕੇ ਜੀ, ਸਤਿ ਸ਼੍ਰੀ ਅਕਾਲ।